ਹੈਲੋ,
ਹਾਂਜੀ ਸਤਿ ਸ੍ਰੀ ਅਕਾਲ ਜੀ,
ਸਤਿ ਸ਼੍ਰੀ-
ਹਾਜੀ ਸਾਡਾ ਅੱਜ ਦਾ ਟੋਪ ਕ ਐ ਜੀ ਭੋਜਨ, ਤੁਸੀਂ ਦੱਸੋ ਤੁਸੀਂ ਇਹ ਅ ਪਨੀਰ ਹਾਂਜੀ ਜੀ ਤੁਹਾਨੂੰ ਕੀ ਪਸੰਦ? ਸਤਿ ਸ਼੍ਰੀ ਅਕਾਲ ਜੀ, ਅੱਜ ਦਾ ਸਾਡਾ ਟੋਪਿਕ ਹੈ ਜੀ ਭੋਜਨ, ਤੁਸੀਂ ਦੱਸੋ? ਦੱਸੋਗੇ ਤੁਸੀਂ ਇਡਲੀ ਸਾਂਬਰ ਕਿੱਦਾਂ ਬਣਾਦੇ ਹੋ ਜੀ। ਸਾਂਬਰ, ਮੈਂ ਕਿਹਾ ਜੀ ਤੁਸੀਂ ਸਾਂਬਰ ਕਿੱਦਾਂ ਬਣਾਦੇ ਤੁਸੀਂ ਦੱਸੋਗੇ, ਮਾੜਾ ਜੀ।
ਹਾਂਜੀ ਸਾਂਬਰ ਜੀ ਬਹੁਤ ਸੌਖਾ ਤਰੀਕਾ ਹੈ। ਤੁਅਰ ਦਾਲ ਲੈ ਕੇ
ਅੱਛਾ ਜੀ,
ਚੰਗੀ ਤਰ੍ਹਾਂ ਧੋ ਕੇ ਇਹਦੇ ਵਿੱਚ ਚਾਰ ਪੰਜ ਸਬਜ਼ੀਆਂ
ਅੱਛਾ ਜੀ,
ਘੀਆ, ਪੇਠਾ, ਬੈਂਗਣ, ਗਾਜਰ, ਮਟਰ ਇਹੋ ਜੁ ਜਿਨੀਆ ਮਰਜੀ ਸਬਜ਼ੀਆਂ ਪਾ ਕੇ ਤੁਸੀਂ ਦਾਲ ਦੀ ਤਰ੍ਹਾਂ ਧਰ ਦੇਣਾ।
ਅੱਛਾ ਜੀ,
ਮੁੜ, ਕਿ ਫੇਰ ਤੜਕਾ ਕੱਟ ਲੈਣਾ। ਤੜਕਾ ਦੇ ਵਿੱਚ ਰਾਈ ਜ਼ਰੂਰ ਪਾਣੀ ਹੁੰਦੀ ਹੈ।
ਅੱਛਾ ਜੀ ਹੁਣ ਮੈਨੂੰ ਜਿੱਦਾਂ ਬਟਰ ਜਿੱਦਾਂ ਮੈਨੂੰ ਹੁਣ ਬਟਰ ਚਿਕਨ ਬਹੁਤ ਪਸੰਦ ਹੈਗਾ ਹੈ।
ਹੁਣ ਪਹਿਲੇ ਸਾਂਬਰ ਦਾ ਤੇ ਗੱਲ ਕਰ ਲੋ, ਹੁਣ ਸਾਂਬਰ ਦੀ ਰੈਸਪੀ ਤਾਂ ਸੁਣ ਲ ਨਾ, ਬਟਰ ਚਿਕਨ ਦਾ ਵੀ ਦੱਸ ਦਿੰਦੇ ਆ ਤੁਹਾਨੂੰ, ਹਾਂਜੀ ਸਾਂਬਰ ਚ ਤੜਕਾ ਉਹਦੇ ਚ ਰਾਈ ਦਾ ਤੜਕਾ ਕਾ ਜ਼ਰੂਰ ਲਾਓ। ਤੜਕੇ ਪਿਆਜ਼, ਅਦਰਕ ਲਸਣ ਪਾ ਕੇ ਚੰਗੀ ਤਰ੍ਹਾਂ ਫਿਰ ਵਿੱਚ ਇਮਲੀ ਘੋਲ ਕੇ ਪਾਣੀ ਹੁੰਦੀ ਹੈ, ਤੇ ਉਹਨੂੰ ਚੰਗੀ ਤਰ੍ਹਾਂ ਤੜਕੇ ਨੂੰ ਸਲੋਅ ਸੇਕ ਤੇ ਭੁੰਨ ਕੇ ਫਿਰ ਬਣਾਣਾ ਚਾਹੀਦਾ। ਉਹ ਬਹੁਤ ਵਧੀਆ ਸਾਬਰ ਬਣਦਾ ਹੈ। ਤੇ ਸਾਂਭਣ ਨਾਲ ਤੁਸੀਂ ਪੀਨੀਆਂ ਵੀ ਖਾ ਸਕਦੇ ਹੋ। ਚਾਵਲ ਵੀ ਖਾ ਸਕਦੇ ਹੋ। ਡੋਸਾ ਵੀ ਬਣਾ ਕੇ ਖਾ ਸਕਦੇ ਹੋ। ਕਿੰਨਾ ਕੁਛ ਇਸ ਚੀਜ਼ ਦੇ ਨਾਲ ਖਾਧਾ ਪੀਤਾ ਜਾਂਦਾ ਹੈ।
ਅੱਛਾ ਜੀ।
ਹਾਂ। ਜੇ ਉਹਨਾਂ ਦੀ ਵੀ ਰੈਸਪੀ ਪੁੱਛਣੀ ਹੈ ਤੇ ਤੇ ਉਹ ਵੀ ਦੱਸ ਦਿੰਨੇ ਆ।
ਦੱਸੋ ਜੀ ਦੱਸੋ, ਦੱਸੋ ਜੀ ਦਸ
ਹਾਂਜੀ, ਇਟਲੀ ਤੇ ਬਹੁਤ ਸਿੰਪਲ ਚੀਜ਼ ਐ। ਸੂਜੀ ਦੇ ਵਿੱਚ ਦਹੀਂ, ਨਾਲ ਸੂਜੀ ਗੁੰਨ ਕੇ, ਤੇ ਵਿੱਚ ਇੰਨੋ ਦਾ ਪੈਕਟ ਪਾਓ। ਤੇ ਉਹਨੂੰ ਮਾਈਕ੍ਰੋਵੇ ਤਾਂ ਉਹ ਚ, ਰਾਮ ਨਾਲ ਫਸਟ ਕਲਾਸ ਬਣ ਜਾਂਦੀਆਂ ਏ। ਏਹ ਇਡਲੀ ਨਾਲ ਵੀ ਸਵਾਦ ਲੱਗਦਾ ਹੈ ਤੇ ਡੋਸਾ ਡੋਸਾ ਚ ਚਾਵਲਾਂ ਨੂੰ ਪੀਸ ਕੇ, ਉਹਦੇ ਘੋਲ ਤਿਆਰ ਕਰਲੋ। ਤੇ ਡੋ ਏ ਤਵੇ ਤੇ ਰਾਮ ਨਾਲ ਜਿਦਾ
ਅੱਛਾ ਜੀ।
ਆਮਲੇਟ ਬਣਾਈ ਜਾਉ। ਓਦਾਂ ਹੀ ਪਾ ਪੂ ਕੇ ਬਣਾਈ ਜਾਓ।
ਅੱਛਾ ਜੀ।
ਸਵਾਦ ਲੱਗਦਾ ਹੈ। ਚਾਵਲ ਨਾਲ ਖਾਧੇ ਜਾ ਸਕਦੇ ਨੇ। ਸਾਂਬਰ ਨਾਲ ਕਈ ਕੁਛ ਤਿ ਕਿ ਖਾ-ਖਾਧਾ ਪੀਤਾ ਜਾਂਦਾ ਹੈ। ਏ ਰੀਅਲ ਸਾਂਭਰ ਹੁੰਦਾ ਵੀ ਬਹੁਤ ਪੌਸ਼ਟਿਕ ਆਹਾਰ ਹੈ। ਜਿਹੜੇ ਬੱਚੇ ਦੂਜੀਆਂ ਸਬਜ਼ੀਆਂ ਨਹੀਂ ਖਾਂਦੇ ਘੀਆ, ਪੇਠਾ ਵਗੈਰਾ, ਉਹ ਸਾਂਬਰ ਦੇ ਵਿੱਚ ਖਾ ਲੈਂਦੇ ਨੇ। ਤੇ ਕਈ ਬੱਚੇ ਇਹੋ ਜੀਆ ਚੀ ਚੀਜਾਂ ਪਸੰਦ ਨੀ ਨਾ ਕਰਦੇ, ਸਾਂਬਰ ਦੇ ਵਿੱਚ ਹਰ ਚੀਜ਼ ਪੈ ਜਾਂਦੀ ਹੈ ਤੇ ਉਹ ਬੱਚਿਆਂ ਦੇ ਪੇਟ ਦੇ ਵਿੱਚ ਜਾਂਦੀ ਹੈ। ਉਹ ਬਹੁਤ ਵਧੀਆ ਵਧੀਆ ਚੀਜ਼ ਰਹਿੰਦੀ ਹੈ।
ਅੱਛਾ ਜੀ।
ਹਾਂ, ਹੋਰ ਬਟਰ-ਚਿਕਨ ਦਾ ਤੁਸੀਂ ਗੱਲ ਕਰਨਡੇ ਸੀ। ਬਟਰ ਚਿਕਨ ਵੀ ਬਹੁਤ ਈਜ਼ੀ ਹੈ।
ਹਾਂਜੀ-ਹਾਂਜੀ। ਮੈਂ ਕਰ ਰਿਹਾ ਸੀ ਜੀ।
ਹਾਂਜੀ, ਬ ਏ ਪਹਿਲੇ ਤੇ ਤੁਸੀਂ ਚਿਕਨ ਨੂੰ ਚੰਗੀ ਤਰਾਂ ਧੋ ਕੇ ਫੇਰ ਉਹਨੂੰ
ਅੱਛਾ ਜੀ।
ਦਹੀਂ ਦੇ ਵਿੱਚ ਅਦਰਕ ਲੱਸਣ ਦਾ ਪੇਸਟ- ਤੇ- ਪਾ ਕੇ ਚੰਗੀ ਤਰ੍ਹਾਂ ਹਲਾ ਕੇ ਉਸਦੇ ਨਾਲ ਮੈਰੀਨੇਟ ਕਰਕੇ ਤੇ ਪੰਦਰਾਂ ਵੀਹ ਮਿੰਟ ਰੱਖ ਦਿਓ।
ਠੀਕ ਐ ਜੀ।
ਤੇ ਉਹਨੂੰ ਭੁੰਨ ਕੇ ਫ਼ੇਰ ਉਹਦੇ ਵਿੱਚ ਬਟਰ ਨਾਲ ਤੜਕਾ ਲਾਣਾ ਹੁੰਦਾ।
ਅੱਛਾ ਜੀ।
ਆ ਹਾ- ਆਮ ਸਿੰਪਲ ਤਰੀਕੇ ਨਾਲ- ਤੜਕਾ ਸਲੋ ਸੇਕ ਤੇ ਭੁੰਨਿਆ ਕਰੋ। ਹਾਂ ਆ ਚ ਜ਼ਿਆਦਾ ਤੇਜ਼ ਨਹੀਂ ਹੋਣੀ ਚਾਹੀਦੀ ਤਾਂ ਕਰਕੇ ਤੜਕਾ ਚੰਗੀ ਤਰ੍ਹਾਂ ਭੁੱਜ ਜਾਂਦਾ ਐ। ਤੜਕ- ਚੰਗੀ ਤਰ੍ਹਾਂ ਭੁਜਿਆ ਹੋਵੇ ਤੇ- ਚੀਜ਼ ਹੀ ਬਹੁਤ ਸਵਾਦ ਬਣਦੀ ਐ। ਤੇ ਐਸੇ ਪੂਰੀ ਤਰਾ ਭੁ- ਭੁੱਜਿਆ ਹੋਵੇ ਤੇ ਖਾਣ ਦੇ ਵਿੱਚ ਵੀ ਪੋਸ਼ਟਿਕ ਰਹਿੰਦਾ ਤੇ ਵਧੀਆ ਰਹਿੰਦਾ। ਹਾਂਜੀ ਹੋਰ ਤੁਸੀਂ- ਕਰਦੇ ਹੋ, ਠੀਕ ਐ।
ਮੈਂ ਵੀ- ਮੈਂ ਵੀ ਹੋ ਹੋਟਲ ਚ ਕੰਮ ਕਰਦਾ ਹੈਗਾ ਜੀ। ਹਾਂ ਹੋਟਲ ਤੇ ਸਰ ਵ ਕਰੀਦਾ ਹੈਗਾ ਐ। ਤੁਸੀਂ ਪਾਓ ਭਾਜੀ ਦੀ ਰੈਸਿਪੀ ਦੱਸੋਗੇ ਪਾਓ ਭਾਜੀ ਤੁਸੀਂ ਭਾਜੀ ਕਿੱਦਾਂ ਬਣਾਨੇ ਆ?
ਉਹ ਇਹ ਬਹੁਤ ਸਿੰਪਲ ਐ। ਹਾਂਜੀ ਜਿੱਦਾਂ ਸਾਂਭਰ ਉਦਾਂ ਏਹ ਹੀ ਇਹ ਵੀ- ਜੇ ਉਹਦੇ ਚ ਦਾਲ ਪੈਂਦੀ ਹੈ ਤੇ ਦਾਲ ਨਹੀਂ ਪੈਂਦੀ। ਉਹੀ ਸਬਜ਼ੀਆਂ- ਪਾ ਕੇ ਤਾਂ ਤੁਸੀਂ ਚੰਗੀ ਤਰ੍ਹਾਂ ਮੈਸ਼ ਕਰਕੇ ਤੜਕਾ ਲਾਓ ਤੇ ਦੇ ਬਣਾ ਲਓ, ਉਹੀ ਸਬਜ਼ੀਆਂ ਪੈਂਦੀਆਂ ਜਿਹੜੀਆਂ ਸਾਂਬਰ ਦੇ ਵਿੱਚ ਪੈਂਦੀਆਂ।
ਅੱਛਾ ਜੀ।
ਤੇ ਉਹਨਾਂ ਨੂੰ ਚੰਗੀ ਤਰ੍ਹਾਂ ਮੈਸ਼ ਕਰਕੇ ਤੜਕਾ ਤੁੜਕਾ ਲਗਾ ਕੇ ਚੰਗੀ ਤਰ੍ਹਾਂ- ਬਹੁਤ ਸਵਾਦ ਬਣਦਾ ਭਾਜੀ ਵੀ-
ਅੱਛਾ ਜੀ ਤੁਹਾਡੀ ਬੇਟੀ ਨੂੰ ਕੀ ਪਸੰਦ ਹੈਗਾ ਜੀ- ਖਾਣ ਪੀਣ 'ਚ?
ਮੇਰੀ ਬੇਟੀ ਨੂੰ ਇਹੀ ਸਾਂਬਰ ਵੀ, ਪਾਓ ਭਾਜੀ ਵੀ- ਚੀਜ਼ ਚਿੱਲੀ-
ਅੱਛਾ ਜੀ।
ਤੇ ਓਟਸ ਵਗੈਰਾ ਖਾਂਦੀ ਐ। ਬਸ ਏਦਾਂ ਦੀਆਂ ਚੀ-
ਹਾਂ। ਮੈ ਹੈਲਦੀ ਫੂਡ ਖਾਣਾ ਚਾਹੀਦਾ ਜਿੱਦਾਂ ਨ ਹੈਗੇ ਆ ਬਰਗਰ, ਬਰਗਰ। ਏ ਮੋਮੋਸ ਇਹ ਚੀਜ਼ਾਂ ਨਹੀਂ ਖਾਣੀ ਚਾਹੀਦੀਆਂ ਨਾ ਇਹ ਸਹੀ ਨਹੀ ਹੁੰਦੀ ਸਿਹਤ ਲਈ, ਹੈਂ ਜੀ।
ਹਾਂਜੀ ਇਹ ਵੀ ਠੀਕ ਹੈ ਬ-ਬਰਗਰ ਦੇ ਵਿੱਚ ਨੀ ਇਨਾ ਹੁੰਦਾ ਮੋਮੋਸ ਵਗੈਰਾ ਦਾ ਹੁੰਦਾ ਪਤਾ ਕੀ ਕੁਛ ਮੈਦਾ ਹੀ ਹੁੰਦਾ ਹੈ।
ਅੱਛਾ, ਅੱਛਾ ਜੀ ਹੋਰ ਤੁਹਾਡੇ ਬੇਟੇ ਨੂੰ ਕੀ ਪਸੰਦ ਹੈ ਜੀ? ਖਾਣ ਪੀਣ ਚ?
ਮੇਰੇ ਬੇਟੇ ਨੂੰ ਜੋ ਮਰਜ਼ੀ ਦੇਦੇਓ ਸਭ ਕੁਛ ਹੀ ਉਹਨੂੰ ਪਸਾਂਦੇ ਉਹ ਨਖਰੇ ਨੀ ਕਰਦਾ। ਬੇਟੀ ਥੋੜ੍ਹੀ ਜਿਹੀ ਹੈਗੀ ਖ਼ਰਚੀਲੀ ਉਹਨੂੰ ਹਰ ਚੀਜ਼ ਪਸੰਦ ਏ, ਪਰ ਮੈਦਾ ਖਾਣਾ ਉਹਨੂੰ ਪਸੰਦ ਨੀ।
ਅੱਛਾ ਜੀ। ਓਕੇ ਜੀ। ਤੁਹਾਡੀ ਵਾਈਫ ਨੂੰ ਕੀ ਪਸੰਦ ਹੈ ਜੀ।
ਉਹਨੂੰ ਵੀ ਬਟਰ ਚਿਕਨ ਪਸੰਦ ਏ। ਬਟਰ ਚਿਕਨ, ਫਿਸ਼, ਫਰਾਈ, ਬੱਸ ਏ ਹ
ਅੱਛਾ ਜੀ। ਤੁਹਾਨੂੰ ਬਿਰੀਆਨੀ ਪਸੰਦ ਹੈ, ਜੀ ਬਿਰਿਆਨੀ ਚ ਬਰਿਆਨੀ ਜੀ। ਅੱਛਾ ਜੀ ਕਿੰਦੇ ਨਾਲ ਖਾਂਦੇ ਹੋ ਗਰੇਵੀ ਵੀ ਜਾਂ ਰਾਇਤਾ?
ਤੇ ਨਾਲ ਹੀ ਵੈਸੇ ਤੇ ਬਰਿਆਨੀ ਦੇ ਵਿੱਚ ਸਬਜ਼ੀਆਂ ਪਾਈਆਂ ਹੁੰਦੀਆਂ ਉਹ ਚਿਕਨ ਬਰਿਆਨੀ ਦੇ ਵਿੱਚ ਉਹਦੇ ਏਦਾਂ ਵੀ ਖਾਧੀ ਜਾ ਸਕਦੀ ਹੈ।
ਅੱਛਾ ਜੀ। ਹਾਂਜੀ, ਹਾਂਜੀ।
ਅੱਛਾ, ਅੱਛਾ ਦਹੀ ਵਧੀਆ ਰਹਿਣ, ਥੋੜਾ ਜ
ਅੱਛਾ ਜੀ। ਤੁਹਾਨੂੰ ਕੀ ਪਸੰਦ ਹੈਗਾ ਜੀ ਖਾਣ? ਵੈਜ ਕਿ ਨੋਨ ਵੈਜ?
ਦੋਨੋ ਚੀਜ਼ਾਂ ਮੈਨੂੰ ਪਸੰਦ ਨੇ ਜੀ ਮੈਂ। ਇਹ ਚੀਜ਼ ਵੀ ਹੈਗੀ।
ਅੱਛਾ ਜੀ ਤੁਹਾਨੂੰ ਦੋਵੇਂ ਚੀਜ਼ਾਂ ਪਸੰਦ ਹੈ ਜੀ। ਤੁਸੀਂ ਅੱਛਾ ਜੀ ਤੁਸ ਤੁਸੀਂ। ਕੱਲ ਰਾਤੀ ਕੀ ਖਾਧਾ ਜੀ?
ਕੱਲ ਰਾਤੀ ਮੈਂ ਆਲੂਆਂ ਦੀ ਸਬਜ਼ੀ ਖਾਧੀ ਸੀ। ਆਲੂ ਪੂੜੀ ਖਾਧੀ ਸੀ ਕੱਲ ਦੁਪਹਿਰੇ। ਤੇ ਉਹੀ ਰਾਤੀ ਵੀ ਜ ਮੈਂ
ਅੱਛਾ ਜੀ ਠੀਕ ਹੈ ਜੀ ਹੋਰ ਦੱਸੋ ਜੀ ਤੁਹਾਨੂੰ ਹੋਰ ਕੀ ਕੀ ਪਸੰਦ ਹੈ ਜੀ।
ਹਾਂਜੀ। ਮੈਨੂੰ ਤੇ ਕੀ ਘਿਏ ਦੇ ਕੋਫਤੇ ਬਹੁਤ ਪਸੰਦ ਨੇਹੇ
ਅੱਛਾ ਜੀ। ਤੁਸੀਂ ਦੱਸੋਗੇ ਕਿੱਦਾਂ ਬੰਦੇ ਆ ਜੀ ਇਹ
ਹਾਂ ਉਹ ਬਿਲਕੁਲ ਸਿੰਪਲ ਘੀਏ ਨੂੰ ਖੁਦਕਸ ਕਰਕੇ ਉਹਦੇ ਵਿੱਚ ਬੇਸਣ ਦੇ ਜਿੱਦਾਂ ਪਕੌੜੇ ਤਲਦੇ ਨੇ ਉਹ ਘੀਏ ਦੇ ਪਕੌੜੇ ਟੈਪ ਹੀ ਬਣਾ ਕੇ ਤੇ ਸਬਜ਼ੀ ਬਣਾ ਲਈ ਦੀਏ
ਅੱਛਾ ਜੀ ਤੁਹਾਨੂੰ ਦਾਲ ਪਸੰਦ ਆ ਜੀ ਦਾਲ, ਦਾਲ ਮ
ਹਾਂਜੀ। ਦਾਲ ਮੱਖਣੀ ਬਹੁਤ ਪਸੰਦ ਹੈ। ਮੈਂ ਆਪ ਬਣਾਂਦਾ ਰਿਹਾ
ਅੱਛਾ ਜੀ। ਅੱਛਾ ਜੀ। ਤੁਹਾਨੂੰ ਮੈਨੂੰ ਲੱਗਦਾ ਤੁਹਾਨੂੰ ਕਿਚਨ ਦਾ ਇੰਟਰਸਟ ਬਹੁਤ ਹੈਗਾ ਜੀ।
ਹਾਂਜੀ ਬਿਲਕੁਲ ਹਾਂਜੀ ਮੈਂ ਬਣਾਦਾ ਰਹਿੰਦਾ ਸੀ ਅਗੇ ਮੇਰਾ ਕੰਮ ਹੀ ਅਸੀਂ ਖਿਚਣ ਦਾਈ ਜੀ। ਟਿਫਨ ਸਰਵਿਸ ਸੀ ਮੇਰੀ ਆਹ ਹੁਣ ਨੀ ਹੁੰਦਾ ਮੇਰੇ ਕੋਲ ਜ਼ਿਆਦਾ ਕਰ ਕੰਮ ਕਿਉਂਕਿ ਉਮਰ ਹੋ ਗਈ ਹੈ।
ਅੱਛਾ।
ਕਰਕੇ ਕਿਚਨ ਜ ਧੂੰਏ ਤੋਂ ਬ ਬਚਣਾ ਹੁੰਦਾ ਇਸ ਕਰਕੇ ਮੈਂ ਘੱਟ ਹੀ ਹ ਘਦਾ ਕੰਮ ਨਹੀਂ ਤ ਕਿਚ- ਕੰਮ ਮੈਂ ਬਹੁਤ ਕੀਤਾ ਹੋਇਆ
ਓਕੇ ਜੀ ਤੁਹਾਨੂੰ ਪਾਲਕ ਪਨੀਰ ਪਸੰਦ ਹੈ ਜੀ ਪਾਲਕਪਨੀਰ
ਨਹੀਂ ਪਾਲਕ ਮੈਨੂੰ ਮਨਾ ਹੈਗੀ ਐਂ।
ਅੱਛਾ ਜੀ ਪਨੀਰ ਦੀ ਪੁਰਜੀ ਪਸੰਦ ਹੈ ਜੀ ਪਨੀਰ ਦੀ ਪੁਰਜੀ ਅੱਛਾ ਜੀ ਹੁਣ ਤੁਸੀਂ ਦੱਸੋਗੇ ਪਨੀਰ ਦੀ ਪੁਰਜੀ ਕਿੱਦਾਂ ਤੁਸੀਂ ਬਣਾਣੇ ਹੋ
ਸਿੰਪਲ ਪਿਆਜ ਕੱਟ ਕੇ ਉਹਨਾਂ ਨੂੰ ਥੋੜ੍ਹਾ ਜਿਹਾ ਤੜਕਾ ਲਾ ਕੇ ਭੁੰਨ ਕੇ ਤੇ ਉਹਦੇ ਵਿੱਚ ਪਨੀਰ ਪਾ ਦਿਓ ਬਸ ਉਹ ਪੁਰਜੀ ਵੀ ਤਿਆਰ ਹੋਏ ਸਹੀ ਹੈ।
ਅੱਛਾ ਜੀ। ਤੁਸੀਂ ਬਟਰ ਚਿਕਨ ਬਣਾਨੇ ਹੋ ਜੀ ਬਟਰ ਚਿਕਨ
ਹਾਂਜੀ, ਬਣਾਈ ਦਾ।
ਅੱਛਾ ਤੁਸੀਂ ਬਨਾਂਦੇ ਹੋ ਜੀ
ਹਾਂਜੀ।
ਇਹ ਹੈਲਦੀ ਫੂਡ ਖਾਣਾ ਚਾਹੀਦਾ ਜਿੱਦਾਂ ਸਵੇਰੇ ਪੋਹਾ ਓਟਸ ਇਹ ਚੀਜ਼ਾਂ ਖਾਣੀਆਂ ਚਾਹੀਦੀਆਂ ਨਾ ਲੋਕੀ ਅੱਜ -ਕੱਲ੍ਹ ਕਿੰਨਾ ਇਹ ਚੀਜ਼ਾਂ ਖਾਂਦੇ ਹੈਗੇ ਹੈ ਛੋਲੇ ਭਟੂਰੇ ਖਾ ਲਏ ਇਹ ਨਾਣ ਨੂਣ ਖਾ ਲਏ ਆਪਾਂ ਨੂੰ ਹੈਲਦੀ ਫੂਡ ਖਾਣਾ ਚਾਹੀਦਾ ਜਿੱਦਾਂ ਪੋਹਾ ਹੋ ਗਿਆ ਔਟਸ ਹੋ ਗਏ।
ਹਾਂਜੀ ਉਹੀ ਤੇ ਠੀਕ ਹੈ ਆਹ। ਜਿਹੜੇ ਲਾਈਟ ਵੇਟ ਫੂਰਟ ਹੈਗੇ ਆ ਪੋਹੇ ਵਗੈਰਾ, ਔਟਸ ਵਗੈਰਾ ਜਿਹੜੇ ਬਿਮਾਰ ਬੰਦੇ ਨਾ ਇਹਨਾਂ ਦੀ ਬੈਸਟ ਚੀਜ਼ ਹੈ ਸਵਾਦ ਵੀ ਹੁੰਦੀ ਹੈ ਤੇ- ਅੱਛੇ ਵੀ ਹੁੰਦੇ ਤੇ
ਹਾਂਜੀ- ਹਾਂਜੀ ਜੀ। ਤੁਸੀਂ ਕੀ ਖਾਂਦੇ ਹੋ ਜੀ ਸਵੇਰੇ ਇੱਦਾਂ ਹੀ
ਸਵੇਰੇ ਸਿੰਪਲ ਰੋਟੀ ਪਰੋਂਠੀ। ਦਾਲ ਸਬਜ਼ੀ ਨਾਲ ਕਦੀ ਕਦੇ ਹੋਏ ਨਾਸ਼ਤਾ ਕਰੀ ਦਾ ਆਲੂ ਦੇ ਪਰੋਂਠੇ ਹੋ ਗਏ ਤੇ ਇਹ ਕਦੇ ਕਦੀ ਖਾਈਦੇ ਨੇ।
ਅੱਛਾ ਜੀ, ਹੁਣ ਜਿੱਦਾਂ ਸਾਨੂੰ ਵੀ ਹੈਗਾ ਜਿੱਦਾਂ ਸਵੇਰੇ ਪੋਹਾ ਖਾ ਲਿਆ, ਓਟਸ ਖਾ ਲਿਆ, ਬਰੈਡ ਖਾ ਲਈ ਜਾਂ ਆਮਲੇਟ ਖਾ ਲਈਏ ਇੱਦਾਂ ਹੀ ਹੈਗਾ ਕਿ ਹੈਲਥ ਫੂਡ ਮਤਲਬ ਖਾ ਲਈਏ।
ਹਾਂਜੀ ਬ੍ਰੈਡ ਵਗੈਰਾ, ਬਰਾਊਨ ਬ੍ਰੈਡ ਖਾਣੀ ਚਾਹੀਦੀ। ਐ ਮੈਦੇ ਵਾਲੀ ਬ੍ਰੈਡ ਘੱਟ ਨੁਕਸਾਨ ਕਰੇ। ਨੁਕਸਾਨ ਕਰਦੀ ਐ।
ਹਾਂਜੀ- ਹਾਂਜੀ- ਹਾਂਜੀ ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਹੈਲਥੀ ਫੂਡ ਖਾਣਾ ਚਾਹੀਦਾ ਕਿੱਦਾਂ ਅੱਜ ਕੱਲ ਲੋਕੀ ਮਨ ਚੂਰੀਆਂ ਨੇ ਮੋਮੋਸ ਰੋਲ ਇਹ ਖਾਂਦੇ ਆ।
ਇਹ ਚੀਜ਼ਾਂ ਮਨਚੂਰੀਅਨ ਵੀ ਠੀਕ ਹੁੰਦਾ ਬਣਿਆ ਹੋਵੇ ਤੇ ਉਹ ਵੀ। ਸਬਜ਼ੀਆਂ ਦੇ ਪਕੌੜੇ ਵ ਟੈਪ ਹੀ ਬਣੇ ਹੁੰਦੇ ਨੇ। ਥੋੜਾ ਜਿਹਾ ਹਲਕਾ ਜਾ ਖਾਂਦਾ ਹੋਇਆ ਉਹ ਮਨਚੂਰੀਅਨ ਚੀਜ਼ ਵੈਸਟ ਪਰ ਸਾਫ਼ ਤਰੀਕੇ ਨਾਲ ਬਣਾਈ ਜਾਏ।
ਓਕੇ ਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਕਾਲ।